ਹੈਲੋ।
ਸਾਸ ਸ਼੍ਰੀ ਕਾਲ ਜੀ।
ਸਾਸ ਸ਼੍ਰੀ ਕਾਲ ਜੀ, ਹੋਰ ਠੀਕ-ਠਾਕ।
ਠੀਕ-ਠਾਕ ਤੁਸੀਂ ਸੁਨਾਓ।
ਹਾਂਜੀ-ਹਾਂਜੀ ਵਧੀਆ-ਵਧੀਆ, ਹੋਰ ਕੀ ਕਾਰਦੇ ਸੀ?
ਕੁੱਛ ਨੀ ਜੀ। ਅਪਣੀ ਡਿਊਟੀ ਕੀ ਏ ਕੱਰ-ਬਾਹਰ ਦੇ ਕਰ-ਕਰ ਦੇ ਕੰਮ-ਕੁੰਮ ਕਰਨੇ ਹੋਰ ਅਸੀਂ ਕੀ ਕਰਨਾ।
ਹਾਂ ਓ ਤੇ ਹੈ ਈ ਏ ਲੇਡੀਜ਼ ਦਾ ਤਾਂ ਐਇਓ ਏ।
ਹਾਂਜੀ।
ਔਰ, ਹੋ ਗੇਆ ਲੰਚ?
ਲੰਚ ਬਾੱਸ ਰੈਡੀ ਕਾਰ ਲੇਐ, ਹੁਨੇ ਖਾਵਾਂਗੇ।
ਅੱਛਾ ਕੀ-ਕੀ ਬਨਾਏਆ?
ਆੱਜ ਦਾਲ ਬਨਾਈ ਏ, ਅ ਅਪਨਾ ਚਾਵਲ ਨੀ ਬਨਾਏ ਗਰਮੀ ਚ, ਰੋਜ ਤੇ ਚਾਵਲ ਹੋ ਜਾਂਦੇ ਨੇ।
ਗਰਮੀ ਚ ਤੇ ਲੱਗਦੇ ਈ ਚਾਵਲ ਅੱਛੇ ਨੇ।
ਹਾਂਜੀ, ਪਰ ਰੋਜ ਵੀ ਨੀ ਖਾਏ ਜਾਂਦੇ ਨਾ ਚਾਵਲ ਵਗੈਰਾ।
ਹਾਂ ਓ ਤੇ ਹੈਈ, ਪਰ ਦਿਨ ਚ ਇੱਕ ਟਾਈਮ ਤੇ ਹੋਨ, ਤੇ ਜਾਦਾ ਠੀਕ ਏ।
ਹਾਂਜੀ।
ਹਾਂਜੀ, ਔਰ ਸੁਨਾਓ?
ਹੋਰ ਕੁੱਛ ਨੀ, ਤੂਸੀ ਸੁਨਾਓ, ਕੀ ਬਨਾ ਲਿੱਤੈ ਆੱਜ?
ਅੱਸੀ ਬਨਾਏ ਨੇ ਰਾਜਮਾ ਚਾਵਲ।
ਵਾ ਜੀ ਵਾ।
ਤਾਂਈ ਤੇ ਕੈਅ ਰੀ ਆਂ, ਰਾਜਮਾਂ ਨਾਲ ਚਾਵਲ, ਇੱਕ ਟਾਈਮ ਤੇ ਹੈ ਈ ਏ। ਕਿ ਚਾਵਲ ਚਾਈਦੇ ਨੇ ਸਾਨੂੰ।
ਚਾਵਲ ਸਈ, ਕਈਂ ਲੋਗ ਤੇ ਬੋਤ ਖਾਂਦੇ ਨੇ ਚਾਵਲ।
ਨਈ ਕਈਂ ਲੋਗ ਬੋਤ ਖਾਂਦੇ, ਬਈ ਇੰਨੀ ਨੀ ਖਾਂਦੇ, ਪਰ ਐ ਬੱਚੇਆਂ ਨੂੰ ਤੂਆਨੂੰ ਪਤੈ ਚਾਵਲ ਈ ਚਾਈਦੇ ਨੇ।
ਬੱਚੇ ਚਾਵਲ ਖਾ ਕੇ ਖੁਸ਼ ਹੁੰਦੇ ਨੇ ਆੱਜ-ਕਾੱਲ ਵੈਸੇ ਵੀ।
ਚੇ ਚਾਵਲ ਖਾ ਕੇ ਬੋਤ ਖੁਸ਼ ਹੋਂਦੇ ਨੇ।
ਕੁੱਛ ਹੈ ਵੀ ਗਰਮੀ, ਜਾਦਾਤਰ ਚਾਵਲ ਈ ਬਨਦੇ ਨੇ ਘਰਾਂ ਚ ਨਾ।
ਹਾਂਜੀ-ਹਾਂਜੀ ਫੁਲਕਾ ਤੇ ਇੱਕ ਅੱਦਾ ਬੰਦਾ ਖਾਲੇ-ਖਾਲੇ, ਨੀ ਤੇ ਨੀ ਖਾੱਦਾ ਜਾਂਦਾ।
ਤੇ ਅਪਨਾ ਹਫ਼ਤੇ ਵਿੱਚ ਈ ਦੋ-ਤਿੰਨ ਵਾਰ ਬਾੱਨ ਜਾਂਦੇ ਨੇ, ਜੱਮੂ ਵਾਲੀ ਸਾਈਡ ਤੇ ਦੇਖ ਖੋ ਉਨਾਂ ਨੇ ਤੇ ਖਾਨੇ ਈ ਚਾਵਲ ਹੁੰਦੇ ਨੇ ਰੋਜ।
ਹਾਂ, ਓ ਤੇ ਖਾਂਦੇ ਈ ਨੇ।
ਉਨਾਂ ਨੂੰ ਇੱਕ ਟਾਈਮ ਤੇ ਚਾਵਲ ਚਾਈਦੇ ਹੀ ਚਾਈਦੇ ਨੇ।
ਹਾਂਜੀ-ਹਾਂਜੀ ਚਾਈਦੇ ਨੇ।
ਹੂੰ, ਅਸੀ ਨੀ ਖਾ ਸਕਦੇ।
ਹੋਰ ਮਿੱਠਾ ਵਗੈਰਾ, ਕੀ ਖਾਂਦੇ ਓ ਤੂਸੀ, ਕੀ ਪਸੰਦ ਕਰਦੇ ਓ ਜਾਦਾ?
ਮਿੱਠੇ ਵਿੱਚ ਅਸੀ ਖੀਰ-ਖੁਰ ਈ ਖਾ ਲਈ ਦੀ ਏ, ਬਾਰ ਦਾ ਤੇ ਘਾੱਟ ਈ ਖਾਈ ਦੈ। ਜਦੋਂ ਮਾੱਨ ਕਰੇ ਘਾਰ ਈ ਬਨਾ ਲਈ ਦੀ ਏ।
ਨਈ ਓ ਜਾਦਾ ਵਦੀਆ ਵੀ ਏ ਫੇਰ।
ਹਾਂਜੀ, ਏ ਵੀ ਸਈ ਐ, ਤੇ ਵਿੱਚ ਏ ਈ ਏ ਬਈ ਖੋਏਆ ਵਗੈਰਾ ਪਾ ਲੋ ਓਦੇ ਵਰਗੀ ਰੀਸ ਨੀ ਹੁੰਦੀ। ਏੱਕ ਤੇ ਸਬਰਕੱਤੀ ਬਾੱਨ ਜਾਂਦੀ ਏ, ਏੱਕ ਸਾਰੇ ਖਾ ਲੈਂਦੇ ਨੇ।
ਓ ਆਪੇ ਈ ਫੇਰ ਬਾਰਲਾ ਟੇਸਟ ਆਈ ਜਾਂਦੈ, ਖੋਏਆ ਵਗੈਰਾ ਪਾ ਕੇ।
ਵਗੈਰਾ ਪੈ ਗੇਆ ਤੇ ਆਪੇ ਸਾਰੇ ਮ
ਓਨਾਂ ਨੇ ਵੀ ਓ, ਓਨਾਂ ਨੇ ਵੀ ਏਈ ਕੁੱਛ ਪਾਣਾ ਹੁੰਦੈ। ਪਰ ਐ ਵੇ ਅਪਨਾ ਬਨਾ ਕੇ ਅਪਨਾ ਖਾ ਕੇ ਅੱਛਾ ਬਾੱਨ ਜਾਂਦੈ।
ਹਾਂਜੀ।
ਰਾੱਜ ਕੇ ਬੱਚੇ ਖਾ ਵੀ ਲੈਂਦੇ ਨੇ।
ਖੀਰ ਤੇ ਸਬ ਦੀ ਫੇਵਰੇਟ ਹੁੰਦੀ ਏ ਵੈਸੇ ਵੀ, ਖੁਸ਼ ਹੋ ਕੇ ਖਾਨੀ ਹੁੰਦੀ ਏ ਸਬ ਨੇ।
ਹੂੰ, ਹੋਰ ਤਿੱਖਾ ਵਗੈਰਾ, ਫਾਸਟ ਫੂਡ ਖਾ ਲੈਂਦੇ ਬੱਚੇ, ਤੂਸੀ?
ਫਾਸਟ ਫੂਡ ਬੱਚੇਆਂ ਨੂੰ ਥੋੜਾ ਅਵੋਏਡ ਈ ਕਰੀ ਦੈ, ਆਪ ਜਦੋਂ ਆਪ ਖਾ ਲੋ ਤੇ ਫ ਫਿਰ ਨਾਲ ਉਹ ਵੀ ਮਗਰ ਪੈ ਜਾਂਦੇ ਨੇ ਅਸੀਂ ਵੀ ਖਾਣਾ ਏ ਜੀ।
ਹੁਣ ਘਰ ਕੋਈ ਚੀਜ਼ ਆਏਗੀ ਤੇ ਬੱਚਿਆਂ ਨੇ ਤੇ ਮੰਗਣੀ ਏ ਨਾ।
ਕੋਸ਼ਿਸ਼ ਤੇ ਇਹੀ ਹੁੰਦੀ ਏ ਬਈ ਅਸੀਂ ਨਾ ਖਾਂਨੇ ਆਂ, ਨਾ ਲੈ ਕੇ ਆਂਨੇ ਆਂ ਫਾਸਟ ਫੂਡ। ਹਾਂ ਵੈਸੇ ਹੋਰ? ਵੈਸੇ ਜੋ ਮਰਜ਼ੀ ਖਾਓ ਹਰ ਚੀਜ਼ ਮਿਲਦੀ ਏ ਹਰ ਚੀਜ਼ ਖਾਓ- ਬਟ ਫਾਸਟ ਫੂਡ ਵਗੈਰਾ ਥੋੜਾ ਅਵੋਇਡ ਕਰਦੇ ਐ।
ਨਹੀਂ ਅੱਛੀ ਗਲ ਏ ਅਵੋਇਡ ਕਰਨਾ ਵੀ ਚਾਹੀਦੈ ਨਾਲੇ ਗਰਮੀ ਚ ਵੈਸੇ ਵੀ ਅਵੋਡ ਕਰਨਾ ਚਾਹੀਦੈ।
ਬਾਦ ਵਿੱਚ ਜੋ ਪਰੇਸ਼ਾਨ ਹੋਨਾ
ਓਇਲੀ ਹੁੰਦੈ ਨਾ ਅੱਜ-ਕੱਲ੍ਹ ਪੇਟ ਖ਼ਰਾਬ ਕੁੱਛ ਨਾ ਕੁਛ ਚੱਲਦਾ ਈ ਰਹਿੰਦੈ ਬੱਚਿਆਂ ਨਾਲ ਵੀ ਤੇ ਆਪਣੇ ਨਾਲ ਵੀ
ਫਾਸਟ ਫੂਡ ਵਿੱਚ ਵੀ ਤੇ ਹੈ ਵੀ ਤੇ ਮੈਦਾ ਈ ਏ ਨਾ ਨੀਰਾ ਖਾਣ ਵਾਲਾ।
ਮੈਂਦਾਂ ਈ ਏ, ਸਹੀ ਗੱਲ ਏ, ਉਹ ਨੁਕਸਾਨ ਈ ਕਰੇਗਾ।
ਪਰਸੋਂ ਬੱਚੇ ਮਗਰ ਪੈਗੇ ਤੇ ਉਹਨਾਂ ਨੂੰ ਮੈਂ ਕਿਹਾ ਚੱਲ ਮੈਂ ਲੈਣ ਨੀ ਆਂ ਮੋੜ ਤੋਂ ਜਾ ਕੇ ਰਾਤੀ ਨੌ ਵਜੇ ਦੇ ਸੀ ਤੇ ਸਪਰਿੰਗ ਰੋਲ ਖਾਣੇ ਸੀ ਇਹਨਾਂ ਨੇ, ਉਹ ਸਪਰਿੰਗ ਰੋਲ ਲਿਆਂਦੇ ਉਹਦੇ ਵਿੱਚ- ਮੈਦੇ ਦੀ ਪਰਤ ਬਣੀਦੀਏ ਜਿਵੇਂ ਚਾਰ ਰੋਟੀਆਂ ਕੱਠੀਆਂ ਕਰਕੇ ਬਣਦੀ ਏ ਨਾ- ਉਹ ਬਣੀ ਹੋਈ ਸੀ ਖਾਨ ਨੂੰ ਦਿਲ ਵੀ ਨੀ ਕਰਦਾ ਬਸ ਉਹ ਬੱਚੇ ਖਾਂਦੇ ਪਏ ਨੇ ਚਰਚਰ ਕਰਦੇ ਪਏ ਨੇ ਉਹ ਤੇ ਮਜ਼ੇ ਨਾਲ
ਬੱਚਿਆਂ ਨੂੰ ਕੀ ਪਤਾ ਬੱਚਿਆਂ ਨੇ ਤੇ ਖਾਣਾ ਈ ਏ ਉਹਨਾਂ ਨੂੰ ਤਾਂ ਖਾਣ ਨੂੰ ਮਿਲ ਗਿਆ ਹੈਗਾ ਬ- ਬੱਚਿਆਂ ਨੇ ਤੇ ਖਾਣਾ ਈ ਏ, ਟੇਸਟ ਚਾਹੀਦਾ ਉਹਨਾਂ ਨੂੰ ਤੇ
ਇੱਕ ਬਾਈਟ ਦੇ ਵਿੱਚ ਜਦੋਂ ਮੈਦਾਂ ਆਏ ਨਾ ਤੇ ਮੈਂ ਕਿਹਾ ਸੁੱਟੋ ਇਹਨੂੰ ਬਾਹਰ ਸੁੱਟੋ ਸਾਰਿਆਂ ਨੂੰ। ਪਰ ਨਾ ਬਾਰ ਨਾ ਸੁੱਟਣਾ ਸਾਨੂੰ ਦੇ ਦੋ ਮੱਮਾ ਅਸੀਂ ਖਾ ਲੈਂਨੇ ਆ।
ਬਸ ਉਈ ਨਾ ਉਹਨਾਂ ਨੂੰ ਨੀ ਪਤਾ ਨਾ ਕਿ ਕੀ ਹਿਸਾਬ ਏ ਇਹਨਾਂ ਦਾ ਬਸ ਵੱਡਿਆਂ ਨੂੰ ਤੇ ਪਤੈ ਨਾ ਕੀ- ਹੈਗਾ ਏ, ਮੇਦਾ ਹੈਗਾ ਏ ਨੁਕਸਾਨ ਕਰੇਗਾ ਬੱਚਿਆਂ ਨੂੰ ਤੇ ਐ ਏ ਬਸ ਖਾਣਾ ਤੇ, ਖਾਣਾ ਈ ਏ ਬਸ।
ਹਾਂਜੀ ਅ ਏ ਏ ਹੁਣ ਹੀ ਫਾਸਟ ਫੂਡ ਵਗੈਰਾ ਬਹੁਤਾ ਖਾਣ ਲੱਗਗੇ ਨੇ ਨਈ ਤੇ ਪੈਲੇ ਕੌਣ ਖਾਂਦਾ ਸੀ।
ਪਰ ਅੱਜ ਕੱਲ੍ਹ ਫਾਸਟ ਫੂਡ ਚੱਲਦਾ ਈ ਬੜਾ ਏ, ਜਿੱਥੇ ਤੁਸੀਂ ਚਲੇ ਜਾਓ ਬਾਜ਼ਾਰ ਚ ਇੱਕ ਦੇ ਨਾਲ ਇੱਕ ਦੇ ਨਾਲ, ਇੱਕ ਦੇ ਨਾਲ ਰੇਹੜੀਆਂ ਖੜੀਆਂ ਹੋਈਆਂ ਨੇ।
ਅੱਜ ਕੱਲ ਕੰਮ ਹੀ ਫਾਸਟ ਫੂਡ ਦੈ, ਖਾਣ ਪੀਣ ਦਾ ਈ ਕੰਮ ਰੈ ਗਿਆ ਹੋਰ ਕੋਈ ਕੰਮ ਤੇ ਹੈ ਵੀ ਨੀ ਵੈਸੇ ਵੀ
ਅੱਜ ਕੱਲ੍ਹ ਰੋਟੀਆਂ ਲੋਕੀ ਬਾਹਰੋਂ ਘੱਟ ਖਾਂਦੇ ਨੇ ਜਿੰਨਾ ਫਾਸਟ ਫੂਡ ਖਾ ਲੈਂਦੇ ਨੇ
ਸਟ ਫੂਡ ਖਾਂਦੇ ਹੁਣ ਸ਼ਾਮ ਨੂੰ ਚੱਕਰ ਲਾਣ ਚੱਲ ਜੋ ਬਜ਼ਾਰ ਕੁੱਛ ਨਾ ਕੁੱਛ ਕੁੱਛ ਨਾ ਕੁੱਛ ਖਾ ਕੇ ਘਰ ਆ ਗੇ ਤੇ ਰਾਤ ਦੀ ਰੋਟੀ ਦੀ ਭੁੱਖ ਈ ਨੀ ਰਹਿੰਦੀ ਫੇਰ
ਬਸ ਆਹੀ ਰਹਿੰਦੈ ਫੇਰ ਹੋਰ ਕੀ ਹੋ ਗਿਆ ਆਹੀ ਚੱਲਦਾ ਵਾ ਹੋਰ
ਬਸ ਅੱਸੀ ਲੋਗ ਹੁਣ ਕੁਕਿੰਗ ਵਗੈਰਾ ਕਰ ਲਈ ਦੀ ਏ, ਕਰਨੀ ਪੈਂਦੀ ਏ ਜੀ ਵਿਆਹ ਬਾਦ ਐਦੇ ਜਿੰਮੇਂ
ਉਹ ਤੇ ਉਹ ਤੇ ਕਰਨੀ ਪੈਂਦੀ ਏ ਉਹ ਤੇ ਹੈ ਹੀ ਏ ਬਾਕੀ ਕੁੱਛ ਐਸ ਸਾ ਜੋ ਤੁਹਾਨੂੰ ਜਾਦਾ ਅੱਛੀ ਤਰ੍ਹਾਂ ਆਦਾਂ ਹੋਵੇ ਬਣਾਣਾ
ਨਈ ਵੈਸੇ ਤੇ ਮੈਂ ਸਭ ਕੁੱਛ ਬਣਾ ਲੈਂਣੀ ਆਂ ਵੈਸੇ ਜਾਦਾ ਮੇਰੇ ਹਸਬੈਂਡ ਤੇ ਪਸੰਦ ਕਰਦੇ ਨੋਨ ਵੈਜ ਵਗੈਰਾ ਬਣਾਂਨੀ ਆ ਜਦੋਂ
ਅੱਛਾ ਨੋਨ ਵੈਜ ਖਾ ਲੈਂਦੇ ਹੋ ਤੁਸੀਂ
ਹਾਂਜੀ ਬਸ ਉਹ ਖੁਸ਼ ਹੋ ਕੇ ਪਸੰਦ ਕਰਦੇ ਨੇ ਪਰ ਸਾਡੇ ਘਰ ਬਣਦਾ ਨੀ।
ਅੱਛਾ
ਜਦੋਂ ਆਪਣੇ ਮਾਈਕੇ ਜਾਂਣੀ ਆਂ ਨਾ ਫੇਰ ਉੱਧਰ ਜਾ ਕੇ ਬਣਾਂਣੀ ਆਂ ਫੇਰ ਖੁਸ਼ ਹੋ ਕੇ ਖਾਂਦੇ ਨੇ।
ਚਲੋ ਅੱਛ ਤੁਸੀਂ ਨੀ ਖਾਂਦੇ, ਇੱਥੇ ਕਿਉਂ ਨੀ ਖਾਂਦੇ?
ਇੱਥੇ ਅਪਨੇ ਕਾਰ ਨਾ ਮੇ ਸਾਡੀ ਕੱਠੀ ਫੈਮਿਲੀ ਏ ਤੇ ਮੇਰੀ ਜਠਾਨੀ ਐ ਨਾ ਉਹ ਕੇਂਦੇ ਨੇ ਬਈ ਅਸੀ ਮੈਂ ਬਾਬਾ ਦੀਪ ਸਿੰਘ ਜੀ ਦੀ ਜੋੋਤ ਜਗਾਨੀ ਆ।
ਅੱਛਾ-ਅੱਛਾ, ਅੱਛਾ ਨਹੀੲ ਚਲੋ ਉਹ ਵੀ ਅੱਛੀ ਗੱਲ ਏ।
ਹਾਂ ਚਲੋ ਜੋਤ ਤੇ ਹਰ ਕਾਰ ਚ ਜਗਦੀ ਐ ਐਸੀ ਕੋਈ ਗੱਲ ਨੀ। ਹਾਂ ਖਾ ਕੇ ਅਸੀਂ ਬਾਬੇ ਦੇ ਕਮਰੇ ਚ ਨਾ ਜਾਈਏ ਵੈਸੇ ਕਾਰ ਚ ਖਾਣ ਚ ਕੋਈ ਦਿੱਕਤ ਨੀ ਹੁੰਦੀ।
ਇੱਕ ਮਨ ਦੀ ਹੁੰਦੀ ਏ ਕਿ ਨਈ ਹੋਣਾ ਚਾਈਦਾ ਇਹ ਚੀਜ਼। ਹੁਣ ਸਾਡੇ ਵੀ ਕਾਰ ਨੀ ਬੰਦ ਦਾ ਹੁਣ ਅਸੀਂ ਖਾਟੂ ਸ਼ਾਮ ਜੀ ਦੀ ਜੋਤ ਜਲਾਣੇ ਆ ਅਸੀਂ ਆਪਣੇ ਕਾਰ ਨਈ ਬਣਾਨ ਦਿੰਦੇ ਸਾਡੇ ਮੇਹਮਾਨ ਵੀ ਆਂਦੇ ਨੇ ਤੇ ਅਸੀਂ ਨੀ ਬਣਾਂਦੇ ਅਸੀਂ ਫੇਰ ਕਹਿੰਣੇ ਆ ਵੀ ਫਲਾ ਬਈ ਦੂਜੇ ਮੈਂ ਉਨਾਂ ਕਰ ਚੱਲ ਜੋ ਉਹ ਬਣ ਰਿਆ ਤੇ ਖਾਲੋ।
ਹਾਂਜੀ ਬ ਪਰ ਨਈ ਕੱਲੀ ਫੈਮਲੀ ਹੋਏ ਨਾ ਤੇ ਏ ਚੀਜ਼ ਮੈਨੇਜ ਹੋ ਜਾਂਦੀ ਏ। ਪਰ ਜਦੋਂ ਕੱਠੇ ਫੈਮਲੀ ਹੋਏ ਨਾ ਤੇ ਫੇ ਫੇਰ ਮਤਲਬ ਤੁਸੀਂ ਨੀ ਖਾਂਦੇ ਤਾਡੇ ਕਰਕੇ ਬਾਕੀ ਕਿਵੇਂ ਬੰਦ ਕਰ ਸਕਦੇ ਨੇ ਬਈ। ਐ ਦਿੱਕਤ ਹੋ ਜਾਂਦੀ ਏ ਨਾ ਹਰ ਕਿਸੇ ਦੀ ਆਪਣੀ-ਆਪਣੀ ਆਪਣੀ ਐ ਸਭ ਕਿਸੇ ਨੇ ਖਾਣਾ ਵੀ ਐ ਕਿਸੇ ਨੇ ਨਈ ਵੀ ਖਾਣਾ।
ਹਾਂ ਐ ਤੇ ਹੈ ਈ ਫਰਕ ਤੇ ਪੈਂਦਾ ਈ ਏ ਦੇਖੋ।
ਹਾਂਜੀ।
ਬਾਕੀ ਸਭ ਦੇ ਅਪਣੇ-ਅਪਣੇ ਘਰਾਂ ਦੇ ਅਪਣੇ-ਅਪਣੇ ਸਾਬ ਹੈਗੇ ਨੇ।
ਹਾਂਜੀ ਏ ਤੇ ਹੈ ਈ ਐ ਸਭ ਦੇ ਅਪਣੇ-ਅਪਣੇ ਘਰਾਂ ਦੇ ਸਿਸਟਮ ਬਨੇ ਹੋਏ ਨੇ।
ਹਾਂ ਬਸ ਹੋਰ ਬੱਚਿਆਂ ਦੀ ਛੁੱਟੀਆ ਖ਼ਤਮ ਹੋਣ ਵਾਲੀਆ।
ਬੱਚਿਆ ਦੀ ਛੁੱਟੀਆ ਹਾਂਜੀ ਸ਼ੁਕਰ ਕਰਾਂਗੇ ਖ਼ਤਮ ਹੋਣਗੀਆ।
ਔ ਤੇ ਹੈ ਈ ਏ। ਕਿੱਥੇ ਘੁਮਾ-ਘਮੁ ਕੇ ਨੀ ਲਿਆਏ ਬੱਚਿਆ ਨੂੰ।
ਘੁੰਮ ਆਏ ਨੇ ਨਾਨੀ ਕਰ ਗਏ ਦੇ ਸੀ ਚਾਰ-ਪੰਜ ਦਿਨ ਲਾਏ ਆ ਅਸੀਂ ਅੰਮ੍ਰਿਤਸਰ ਗਏ ਦੇ ਸੀ।
ਅੱਛਾ ਅੰਮ੍ਰਿਤਸਰ ਨਾਨਕੇ ਨੇ ਇਨਾਂ ਦੇ, ਤੇ ਤੁਸੀਂ ਰੇਂਦੇ ਕਿੱਥੇ ਔ?
ਮੈਂ ਇੱਧਰ ਆ ਹੁਣ ਆਪਣਾ ਅੰਬਾਲੇ ਵਾਲੀ ਸਾਈਡ ਤੇ ਨਾ। ਅੰਬਾਲੇ ਦੇ ਕੋਲ ਹਾਂਜੀ ਤੇ ਅਪਣਾ ਬਸ ਉੱਧਰ ਲਾਏ ਨੇ ਥੋੜੇ ਦਿਨ।
ਤੇ ਫੇਰ ਗੋਲਡਨ ਟੈਂਪਲ ਗਏ ਸੀ।
ਜੀ ਗੋਲਡਨ ਟੈਂਪਲ ਮੱਥਾ ਟੇਕ ਕੇ ਆਏ ਆ ਇਸ ਵਾਰ ਤੇ।
ਅੱਛਾ ਤੁਸੀਂ ਉੱਥੇ ਦੇ ਰੇਣ ਵਾ ਤਾਨ ਤੇ ਜਾਣਾ ਈ ਪੈਣਾ ਹੁੰਦਾ।
ਹੈਗੀ ਆ ਪਰ ਅਪਣੀ ਤੇਈ ਸਾਲਾਂ ਦੀ ਉਮਰ ਦੇ ਵਿੱਚ ਨਾ ਸੈਕਿੰਡ ਟਾਈਮ ਮ ਮੱਥਾ ਟੇਕ ਕੇ ਆਈ ਆ ਮੈਂ ਅੰਦਰ।
ਅੱਛਾ ਜੀ ਤੇ ਤੁਸੀਂ ਉੱਥੇ ਦੇ ਰੇਣ ਵਾਲੇ ਹੋ ਤੇ ਕੁਆਰੇ ਹੁੰਦੇ ਵੀ ਨੀ ਗਏ।
ਨਾ ਮਤਲੱਬ ਜਾਂਦੇ ਆ ਅਸੀਂ ਬਾਰੋ ਈ ਮੱਥਾ ਟੇਕ ਲੈਨੇ ਉਦਾ ਰੀਜ਼ਨ ਨਾ ਕੋਈ ਉੱਥੇ ਐਸਾ ਦਿਨ ਤੇ ਹੈ ਨੀ ਜਿਸ ਦਿਨ ਉੱਥੇ ਰਾਸ਼ ਨਾ ਹੋਏ।
ਰਾਸ਼ ਤੇ ਹੁੰਦਾ ਈ ਏ ਉੱਥੇ ਤੁਸੀਂ ਬਾਰਾਂ ਮੁਨੇ ਚੱਲ ਜਾਓ ਰਾਸ਼
ਬਸ ਇਸ ਇਸ ਵਾਰ ਗਈ ਆ ਤੇ ਇਸ ਵਾਰ ਮੈਂ ਸੋਚਿਆ ਪਰ ਮੈਂ ਵਿਆਹ ਤੋਂ ਬਾਦ ਮੱਥਾ ਨੀ ਟੇਕਿਆ ਸੀ ਕਦੀ। ਤੇ ਮੈਂ ਕਿਆ ਚੱਲ ਮੈਂ ਨਾ ਆਪਣਾ ਮੱਥਾ ਟੇਕ ਕੇ ਆਨਾ ਇਸ ਵਾਰ ਬਸ ਮਨ ਵਿੱਚ ਸੋਚ ਕੇ ਗਈ। ਫੇਰ ਅਸੀਂ ਨਾ ਰਾਤ ਟਾਈਮ ਚਲੇ ਗਏ ਸੀ, ਰਾਤੀ ਤੇ ਅਸੀਂ ਗਿਆਰਾਂ ਸਾਢੇ ਗਿਆਰਾਂ ਵਜੇ ਕੋਲ ਸ਼ਨਾਨ ਕਰਕੇ ਨਾ ਬਾਰ ਬੈਠ ਗਏ ਦਰਬਾਰ ਤੇ ਬਸ ਉਸ ਉਸ ਟਾਈਮ ਬਾਰਾਂ ਵਜੇ ਕੋਲ ਫੇਰ ਪਾਠ ਸ਼ੁਰੂ ਹੋ ਜਾਂਦਾ ਡੇਢ ਘੰਟੇ ਦਾ ਪਾਠ ਹੁੰਦਾ। ਫੇਰ ਓਨੇ ਅੱਧਾ ਕੰਟਾ ਪਾਠ ਕਰਨਾ ਹੁੰਦਾ ਐ ਦੋ ਵਜੇ ਦਰਬਾਰ ਵਾਰ ਖੁਲ ਜਾਂਦੇ ਨੇ ਫੇਰ ਦੋ ਤੋਂ ਢਾਈ ਵਜੇ ਦੇ ਵਿੱਚ ਫ੍ਰੀ ਹਾਂ ਰੱਬ ਬਿਲਕੁਲ ਆਰਾਮ ਨਾਲ ਮਜ਼ੇ ਨਾਲ ਦਰਸ਼ਨ ਹੋ ਗਏ ਢਾਈ ਵਜੇ ਕੋਲ ਅਸੀਂ ਫ੍ਰੀ ਵੀ ਹੋ ਗਏ।
ਜਾਦਾ ਵਧੀਆ ਓ ਜਾਦਾ ਵਧੀਆ।
ਸਾਰਾ ਦਿਨ ਲੱਗਣ ਨਾਲੋ ਰਾਤ ਖ਼ਰਾਬ ਕਰਲੋ ਏਕ
ਰਾਤ ਖ਼ਰਾਬ ਵੀ ਕਰ ਲਓ ਦਿਨੇ ਫੇਰ ਗਰਮੀ ਵੀ ਏ ਲਾਈਨਾਂ ਚ ਬੱਚਿਆਂ ਨਾਲ ਖੜਾ ਹੋਣਾ ਥੋੜ੍ਹਾ ਓ
ਹਾਂਜੀ ਇਸ ਟਾਈਮ ਗਰਮੀਂ ਦਾ ਗਰਮੀਂ ਦੀ ਵੈਸੇ ਬੋਤ ਦਿੱਕਤ ਐ। ਓ ਤੇ ਅਸੀਂ ਬਿਲਕੁੱਲ ਈ ਅੱਗੇ ਬੈਠ ਗਏ ਨਾ ਜਾ ਕੇ ਸਾਢੇ ਗਿਆਰਾਂ ਵਜੇ ਕੋਲ ਓਦੇ ਨਾਲ ਸਾਨੂੰ ਕੋਈ ਦਿੱਕਤ ਨੀ ਹੋਈ ਦਰਬਾਰ ਖੁੱਲੇ ਸੀ ਸਿੱਧਾ ਈ ਅੰਦਰ ਮੱਥਾ ਟੇਕ ਲਿੱਤਾ।
ਨਈ ਐ ਤੇ ਬੋਤ ਵਧੀਆ ਕੀਤਾ ਨਾਲੇ ਮੌਸਮ ਵੀ ਰਾਤ ਨੂੰ ਥੋੜਾ ਅੱਛਾ ਹੋ ਜਾਂ
ਓਸ ਦਿਨ ਤੇ ਵੈਸੇ ਰੱਬ ਵੱਲੋਂ ਈ ਮੌਸਮ ਏਨਾ ਅੱਛਾ ਸੀ। ਬਈ ਉਸ ਦਿਨ ਹਨੇਰੀ ਤੂਫਾਨ ਏਨਾ ਸੀ ਨਾ ਪੈਲੇ ਜਦੋਂ ਅਸੀਂ ਕਰੋਂ ਨਿਕਲਿਆ ਤੇ ਬੜਾ ਹੀ ਗੁੰਮਾ, ਤੇ ਜਦੋਂ ਅਸੀਂ ਓਥੇ ਪੋਂਚੇ ਤੇ ਹਨੇਰੀ ਕੈਂਦੀ ਵੀ ਮੈਂ ਹੀ ਆ ਤਰਪਾਲਾਂ ਤਾਂ ਉਡ ਗਈਆਂ ਏਨਾ ਬੁਰਾ ਹਾਲ ਸੀ ਓਥੇ।
ਹੂੰ ਫੇਰ ਲੰਗਰ ਪ੍ਰਸ਼ਾਦਾ ਖਾਦਾ ਉੱਥੇ।
ਪੈਲੇ ਜਾਂਦੇ ਈ ਇਸ਼ਨਾਨ ਵਗੈਰਾ ਕਰਕੇ ਪ੍ਰਸ਼ਾਦਾ ਖਾ ਲਿੱਤਾ ਫੇਰ ਅਸੀਂ ਕੇਆ ਵੀ ਇਕਦਮ ਫ੍ਰੀ ਹੋ ਕੇ ਨਾ ਫੇਰ ਆਰਾਮ ਨਾਲ ਬੈਠਦੇ ਆ। ਫੇਰ ਆਪਣਾ ਪਾਠ ਵਗੈਰਾ ਕਰਕੇ ਫਗਰ ਅੰਦਰ ਮੱਥਾ ਟੇਕ ਲਾਂਗੇ। ਐਦਾਂ ਫਿਰ ਬੱਚੇ ਭੁੱਖ-ਭੁੱਖ ਕਰਦੇ ਨੇ ਓਨਾਂ ਨੂੰ ਤੇ ਹੁੰਦਾ ਏ ਨਾ।
ਹਾਂ ਓ ਤੇ ਹੈ ਈ ਐ ਬੱਚਿਆਂ ਨੂੰ ਤੇ ਹੈ ਈ ਐ ਨਾਲੇ ਖਾ ਪੀ ਕੇ ਬੈਠੋ ਫੇਰ ਟੈਨਸ਼ਨ ਨੀ ਹੁੰਦੀ।
ਹਾਂਜੀ, ਪੈਲੇ ਜਾਂਦੇ ਪੈਲੇ ਅਸੀਂ ਮੈਂ ਕੈਯਾ ਬਈ ਚਲੋ ਕਰੋਂ ਨਿਕਲੇ ਸੀ ਕੋਈ ਅੱਠ ਵੇ ਸਾਢੇ ਅੱਠ ਵਜੇ ਕੋਲ ਪੈਲੇ ਅਸੀਂ ਸ਼ਹੀਦਾਂ ਦਾਂ ਸਾਹਿਬ ਮੱਥਾ ਟੇਕ ਲਿੱਤਾ।
ਅੱਛਾ।
ਉੱਧਰ ਵੀ ਬੜੇ ਸੋਹਣੇ ਦਰਸ਼ਨ ਹੋ ਗਏ ਜਦੋਂ ਅਸੀਂ ਗਏ ਹਾਂ ਤਾਂ ਅਰਦਾਸ ਹੁੰਦੀ ਪਈ ਸੀ ਤੇ
ਬੋਤ ਵਧੀਆ ਮੇਰੇ ਨਾਨਕੇ ਰੈਂਦੇ ਨੇ ਅੰਮ੍ਰਿਤਸਰ।
ਹਾਂਜੀ।
ਅਹੀ ਜਾਂਨੇ ਆ ਤੇ ਹੋ ਕੇ ਜ਼ਰੂਰ ਆਂਨੇ ਆ।
ਹਾਂਜੀ ਬਸ ਓ ਓਧਰ ਪੈਲੇ ਓਧਰ ਦਰਸ਼ਨ ਕਰ ਲਏ ਓਧਰ ਵੀ ਮਨ ਖੁਸ਼ ਹੋ ਗਿਆ। ਬਸ ਓਧਰ ਵੀ ਐਹੀ ਸੀ ਬਈ ਚੱਲ ਹੁਣ ਓਧਰ ਵੀ ਦਰਸ਼ਨ ਹੋ ਜੇ। ਵੀ ਦੋਨੋਂ ਪਾਸੇ ਦਰਸ਼ਨ ਹੋ ਗਏ ਮਤਲਬ ਏਕ ਜਿਵੇਂ ਕੈਂਦੇ ਸਕੂਨ ਮਿਲ ਜਾਂਦਾ।
ਅੱਛੇ ਮਨ ਨਾਲ ਜਾਓ ਤੇ ਸਭ ਅੱਛਾ ਈ ਹੁੰਦਾ ਹੈਗਾ ਏ।
ਹਾਂਜੀ ਬਸ ਏਹ ਹੁੰਦਾ ਕਿ ਆਪਣੇ, ਮਤਲਬ ਸਕੂਨ ਮਿਲ ਗਿਆ ਜਿਵੇਂ ਵੀ ਮੈਂ ਦੋਨੋ ਪਾਸੇ ਜਾਣ ਮੈਂ ਇੱਕੋ ਪਾਸੇ ਜਾਣ ਦਾ ਸੋਚਿਆ ਸੀ। ਦੋਨੋ ਪਾਸੇ ਦਰਸ਼ਨ ਹੋ ਗਏ।
ਨਈ ਅੱਛੀ ਗੱਲ ਏ ਸਕੂਨ ਤੇ ਮਿਲੇ ਸਕੂਨ ਲੈਣ ਤੇ ਜਾਇਦਾ ਹੁੰਦਾ ਪਰਮਾਤਮਾ
ਬਿਲਕੁਲ-ਬਿਲਕੁਲ ਸਕੂ ਸਕੂਨ ਤੇ ਵੈਸੇ ਪੈਰ ਈ ਅੰਦਰ ਰੱਖੋ ਸਕੂਨ ਤੇ ਓਦੋਂ ਈ ਮਿਲਣਾ ਸ਼ੁਰੂ ਹੋ ਜਾਂਦਾ ਐ, ਹਾਂਜੀ ਬਿਲਕੁ ਬਿਲਕੁਲ ਜੀ ਬਿਲਕੁਲ ਚਲੋ ਠੀਕ ਐ ਤੇ ਮੈਨੂੰ ਨਾ ਕੋਲ ਆ ਰੀ ਏ ਇਹਦੇ ਚ
ਜੀ ਹਾਂਜੀ ਠੀਕ
ਓਕੇ ਜੀ ਸਾਸ ਸ਼੍ਰੀ ਕਾਲ ਜੀ।